ਹ
ਹੈੋ।
ਹੈਲੋ। ਮੰਮੀ ਯਾਦ ਹੋ ਗਿਆ।
ਕੀ ਕਰ ਇਹ ਤਾਂ ਮਾਹੀ ਦੀ ਆਵਾਜ਼ ਆ
ਹੈਂ?
ਇਹ ਤਾਂ ਮਾਹੀ ਦੀ ਆਵਾਜ਼ ਹੈ ਕੀ ਬੋਲ ਰਹੀ ਹੈ?
ਮਾਂ ਉਹ ਆਪਣਾ ਐਨੀਮਲਸ ਨੇਮ ਯਾਦ ਕਰਨ ਦੀ ਆ।
ਟਿਊਸ਼ਨ ਨਹੀਂ ਗਏ ਹੋਣੀ।
ਛੇ ਵਜੇ ਆ ਟਿਊਸ਼ਨ ਜਾਊਗੇ ਹੁਣੇ।
ਅੱਛਾ, ਮੈਂ ਕੀ ਦੱਸਾਂ ਮੈਂ। ਤਾਂ ਬਿਮਾਰ ਹੀ ਹੋ ਜਾਂਦੀ ਹਾਂ ਪੀਲੀ ਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਅੱਜਕੱਲ੍ਹ। ਬਿਮਾਰ ਹੋ ਹੋ ਜਾ
ਹੋਇਆ ਕੀ ਹ
ਪਤ ਨ ਪੋੱਖਰੀ ਲਗਰੀ ਸ ਬੁਖਰੀਿਆ ਵ ਸਰੇ ਔਰ ਅਸ ਵੀ ਪੀਂਦੇ ਆ
ਗੁੰਡੇ ਵੇਖ ਕੇ ਡਰ ਕੇ
ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਪਤਾ ਨਹੀਂ। ਪਤਾ ਨੀ ਕੀ ਹੋ ਗਿਆ ਆ ਮੈਂ ਕੋਲ ਬਿਮਾਰ ਬਿਮਾਰ ਹੋ ਗਿਆ ਜੇ ਮੇਰੀ ਉਮਰ ਹੋ ਗਈ ਹੈ।
ਹ
ਡੈਡੀ ਨੂੰ ਵੇਖ ਵੇਖ ਕੇ ਮੈਂ ਵੀ ਡੈਡੀ ਵਾਂਗੀ ਹੋ ਗਈ ਹਾਂ ਬੀਮਾਰ।
ਸਹੀ ਗੱਲ ਹੈ।
ਦਵਾਈ ਖਾਓਂਗੇ, ਸ਼ਾਇਦ ਹਾਂ ਚਾਹ ਪੀ ਲੀ ਆ।
ਛੋਟੀ ਕੀ ਕਰਨ ਡੀ ਏ?
ਮੰਮੀ ਹੋਰ। ਉਹਦੀ ਕੁੜੀ ਚਲੇ ਆ ਉਹ ਵੋਟਰ ਕਾਰਡ ਦਾ ਪਤਾ ਕਰਨ ਦੇ ਅਜ ਕੁਛ ਫੋਰਮ ਫੂਰਮ ਭਰਨਾ ਵਾ। ਤੇ ਜਮਾ ਕਰਨਾ ਵਾ ਇਥੇ ਉਧਰੋ ਹੀ ਚਲਿਆ ਤਾਂ ਉਹ ਹੈਗੀ ਆ ਛੋਟੀ ਘਰ 'ਚ
ਸਾਡੇ ਇਥੇ ਤਾ ਕੋਈ ਆਇਆ ਹੀ ਨਹੀ ਵੋਟਰ ਕਾਰਡ ਵਾਲੇ ਇਹ ਸਭ
ਤੁਹਾਡਾ ਪਤਾ ਤੁਹਾਡਾ ਪਤਾ ਨਹੀ ਛੋਟੀ ਦੇ
ਕਰਤਾ ਛੋਟੀ ਨੇ-
ਹਾਂ- ਹਾਂ ਛੋਟੀ ਨੇ ਹੀ ਫੋਨ ਕੀਤਾ ਸੀ ਈਸ਼ਵਰ ਵਡੀ ਨੇ ਨੀ ਉਹਨੇ ਤਾਂ ਸ਼ਾਮ ਨੂੰ ਵੀ ਫੋਨ ਕੀਤਾ ਸੀ ਕਿ ਭੈਣ ਜੀ ਤੁਸੀ ਆਏ ਨਹੀ ਛੇ ਵਜੇ ਤਕ ਜਮਾ ਕਰਨਾ ਵ ਪਤਾ ਨਹੀ ਉਹਦੇ ਦਿਲ 'ਚ ਕਿਦਾ ਮਿਹਰ ਪੈ ਗਈ
ਆਹ ਹੋ-
ਬਸ ਚਾਹ ਪੀ ਲਈ ਆ
ਹਮ ਬਣਾ ਕੇ ਰਖੀ ਆ ਅੰਦਰ ਰਖ ਕੇ ਆ ਗਈ ਆ ਮੈ ਗਲ ਕਰਨ ਵਾਸਤੇ
ਅੱਛਾ ਹੋਰ ਜੀਜੂ ਕਿਥੇ ਆ
ਜੀਜੂ ਵੀ ਅੰਦਰੇ ਹੈ।
ਕੰਮ ਦਾ ਕੀ ਹੋਇਆ ਉਹਨਾ ਦੇ ਮੈ ਤੇ ਸਵੇਰ ਮੈ ਕਹਿਣਾ ਮੈ ਕੁਛ ਨੀ ਕਰ ਪਾਈ ਮੈ ਬੜੀ ਮੁਸ਼ਕਿਲ ਨਾਲ ਕੰਮ ਕੀਤਾ ਬੜੀ ਮੁਸ਼ਕਲ ਨਾਲ ਨਤਾ
ਉਹ ਤੇ ਕਹਣ ਡ ਸੀ ਕਿ ਮੈ ਕਮ ਕਰ ਦਿਦੀ ਆ ਤੇ ਕਰਨ ਦੇਣਾ ਸੀ ਉਹਨੂੰ
ਨਹੀ ਕਿਨਾ ਕੋਈ ਕਰੂਗਾ ਫੇਰ ਮੈਨੂੰ ਚਗਾ ਵੀ ਨ ਲਗਦਾ ਹਾਂ ਤੇ ਕੋਈ ਕਿਨਾ ਕਰੂਗਾ ਫੇਰ ਜਿਦਾਂ ਮੈਨੂੰ ਚੰਗਾ ਨੀ ਲਗਦਾ ਮੈ ਲਮੇ ਪ ਕੋਈ ਕਮ ਤੇ ਨਹੀ ਜੇ ਤਕ ਮੇਰੇ ਤਾਂ ਹਿਮਤ ਹੁਦੀ ਹੈ। ਮੈ ਤਦ ਤਕ ਕਰਦੀ ਆ ਫੇਰ ਮੈ ਡਿਗ ਜਾਦੀ ਹਾਂ ਫੇਰ ਮੈ ਕਮ ਕੁਮ ਕਰਕੇ ਬੜੀ ਮੁਸ਼ਕਿਲਾ ਨਾਲ ਮੈ ਤੀ ਵੀ ਮੇ ਸਿਰ ਵੀ ਧੋਤਾ ਆਇਆ ਫਿਰ ਮੈ ਰੋਟੀ ਵੀ ਨੀ ਖਾਧਦੀ ਫਿਰ ਮੈ ਜੋ ਲੇਟੀ ਆ ਮੈ ਲੇਟੀ ਹੀ ਆ ਕਿਉਕਿ ਨਹੀ ਖਾਧਦੀ ਭੁੱਖ ਨੀ ਲੱਗਣ ਦੀ ਤੇ ਕੀ ਖਾਵਾਗੇ ਰਾਤ ਦੀ ਜੋ ਮੈ ਇਕ ਰੋਟੀ ਖਾਧੀ ਆ ਉਹੀ ਖਾਧੀ ਆ
ਤੇ ਹੁਣ ਭੁੱਖ ਲਗੂਗੀ ਫੇਰ
ਪਾਤਾਨੀ ਸ਼ਹਿਦ ਅੰਦਰ ਬੁਖਾਰ ਹੋ ਸਕਦਾ ਹੈ।
ਤੇ ਜਾ ਕੇ ਚੰਗੀ ਨੇ ਦਵਾਈ ਲੈ ਕੇ ਆਣੀ ਵਿਖਾ ਕੇ- -
ਕਿਥੋ ਵਖਾ ਕੇ ਲਿਆਵਾਂ ਉਹਨਾਂ ਨੇ ਮੈਨੂੰ ਲੈਣੇ ਹੀ ਨੀ ਦਿਤੀ ਤੇ ਮੈਂ ਤੇ ਇਸ ਲਈ ਕਿਹਾ ਸੀ ਕਿ ਮੈਨੂੰ ਕੁਛ ਹੋ ਗਿਆ ਤੇ ਉਹਦਾ ਜਿਮੇਦਾਰ ਇਹ ਹੋਊਗਾ
ਹੈ
ਨਹੀ ਜਾਉ ਕਿਦਾ ਸਾਡੇ ਨਾਲ ਮਤਲਬ ਤੇ ਇਹਦਾ ਹੀ ਤੇ ਕਮ ਸੀ ਚੋਟੇ ਦਾ ਇਹਦਾ ਹੀ ਕਮ ਸੀ।
ਤੈਨੂੰ ਘਰ ਚੋ ਰਹਿ ਨੀ ਸਕਦਾ ਉਹ ਬਹੁਤ ਛਟਪਟਾਉਂਦਾ ਵਾ ਰੋਂਦਾ ਆ ਉਹਨੂੰ ਨਹੀ ਸਾਭ ਸਕਦਾ ਕੋਈ ਮਾਂ ਕੋਲੋ ਨਹੀ ਸਾਭਿਆ ਜਾਦਾ ਮਾਂ ਕੋਲੋਂ ਨੀ ਹੋਸਪਿਟਲ 'ਚ ਸਾਭਿਆ ਗਿਆ ਤੇ ਉਹ ਕਹਿਦੀ ਚਲੋ- ਚਲੋ ਵਾਪਸ ਚਲੋ ਹਾਂ ਮੈਂ ਤੇ ਕ ਕੇ ਅਸੀਂ ਸਾਂਭ ਲੈਂਦੇ ਤੇਰੇ ਕੋ ਆਪਣਾ ਖੁਦ ਦਾ ਬੱਚਾ ਨਹੀਂ ਸਾਂਭਿਆ ਜਾਣ ਡਿਆ
ਫੈਮਿਲੀ ਅਜੀਬ ਚਰੋ ਫੈਮਲੀ ਫੈਮਿਲੀ ਦੇ ਚਾਰੋਂ ਜਣੇ ਆ ਜੀ
ਹਮ ਫੇਿਰ ਆ ਗਏ ਹੁਣ ਕਹਿੰਦੀ ਆ ਦੁਬਾਰਾ ਜਾਵਾਂਗੇ ਤਾਂ ਵਿਖਾੀ
ਇੱਕ ਨੂੰ ਇੰਨੀ ਹੜਬੜੀ ਲੱਗੀ ਰਹਿੰਦੀ ਕੰਮ ਦੀ ਇੱਕ ਇੰਨਾ ਆਲਸੀ ਆ ਕੰਮ ਕਰਨ ਚ ਇੱਕ ਤੇ ਅਲੱਗ ਹੀ ਤੰਗ ਕਰਨ ਵਾਲੀ ਆ ਹਰੇਕ ਹੋਰ ਆ ਗਿਆ ਤ
ਉਹ ਤੇ ਸਿਰਫ ਚਿੱਕਾ ਮਾਰਦਾ ਵਾ ਸਿਰਫ ਚਿੱਲਾਉਂਦਾ ਕੱਸ ਕੱਸ ਕੇ
ਤੇ ਨਹੀਂ ਛੋਟੇ ਬੱਚੇ ਲੱਗਦਾ ਓਦਾਂ ਹੀ ਕਰਦੇ ਆ ਸਾਡੇ ਘਰ ਉਹਨਾ ਕਿਸੇ ਨੇ ਕੀਤਾ ਨੀ ਆ ਪਰ ਲੱਗਦਾ ਓਹਦਾ ਈ
ਰਾਵੀ ਉਹ ਰੋਂਦੀ ਸੀ ਨਾ ਅਤੇ ਉਹ ਚੀਕਾਂ ਮਾਰਦਾ ਵਾ
ਨਹੀਂ ਸੀ ਰਤੇ ਤੇ ਕਦੀ ਦੱਸਿਆ ਸੀ ਉਹਦੀ ਮਾਂ ਨੇ
ਮੈਂ ਸੁਤੀ ਹੋਈ ਹ ਅਚਾਨਕ ਆਵਾਜ਼ ਆਈ ਮੈਂ ਦੇਖਿਆ ਬੱਚਾ ਕਿੱਧਰ ਗਾਇਬ ਹੋ ਗਿਆ ਦੇਖਿਆ ਫਿਰ ਨੀਚੇ ਤੇ ਉਹ ਨੀਚੇ ਪਿਆ ਆ ਵੀ ਵਿਚਾਰਾ ਬਹੁਤ ਰੋਇਆ ਬਹੁਤ ਰੋਇਆ ਹੈਲੋ- ਹੈਲੋ ਅਰੇ ਕਿਧਰ ਚਲੇ ਗਏ ਬੰਦੇ ਹੈਲੋ ਦੇਖ ਲ ਵਿਚ ਵਿਚ ਆਵਾਜ਼ ਵੀ ਘਟ ਜਾਦੀ ਆ ਆਵਾਜ਼ ਆਉਣੀ ਬੰਦ ਹੋ ਗਈ ਆ